ਹੈਲੋ। ਹਾ ਕਰਨੀ ਆ।
ਕੌਣ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ ਹੈ ਤੁਹਾਡਾ।
ਵਧੀਆ ਹਾਲ ਚਾਲ।
ਅੱਛਾ ਕੀ ਕਰਦੇ ਪਏ ਸੀ ਤੁਸੀ।
ਚਾਹ ਪੀਨ ਲੱਗਾ। ਅੱਛਾ। ਅ ਤੂੰ ਪੁੱਛ ਲੈ ਨਾ ਹੈਲੋ।
ਹਾਂਜੀ ਮੈਂ ਕਿਹਾ ਕੀ ਕਰਦੇ ਪੈ ਸੀ ਤੁਸੀਂ।
ਹੈਲੋ
ਹੈਲੋ ਹਾਂਜੀ।
ਹੋਰ ਕੀ ਹਾਲ ਚਾਲ ਹੈ ਤੁਹਾਡਾ।
ਹਾਂਜੀ। ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ।
ਠੀਕ ਠਾਕ। ਚਾਹ ਪੀਓ। ਕੀ ਹੈ। ਹੋਰ ਕੀ ਬਣਾਇਆ। ਹੋਰ ਕੀ ਬਣਾਇਆ, ਕੀ ਬਣਾਇਆ। ਹੈਲੋ।
ਗਰਮ ਕਰੀ ਜਾਓ।
ਹੈਲੋ‌।
ਹੈਲੋ। ਹੈਲੋ।
ਹਾਂਜੀ-ਹਾਂਜੀ, ਮੈਂ ਕਿਹਾ ਕੀ ਕਰਦੇ ਪਏ।
ਬਸ ਬੈਠੇ ਸਾਂ, ਬਣਾ ਰਹੀ ਸਾਂ ਕੋਈ ਚੀਜ਼।
ਹਾਂਜੀ, ਕੀ ਬਣਾ ਰਹੇ ਸੀ ਤੁਸੀਂ।
ਮੈਂ ਬਣਾ ਰਹੀ ਹਾਂ, ਸੇਵੀਆਂ।
ਅੱਛਾ। ਕਿੰਝ ਬਣਾਈ ਦੀਆਂ ਹੈ।
ਇਹ ਪਹਿਲੇ ਤੁਸੀਂ ਮਤਲਬ ਕਿ ਆਪਣਾ ਪਿਆਜ ਵਗੈਰਾ ਕੱਟ ਲਓ। ਹੂ, ਜੋ ਸਬਜ਼ੀ ਪਾਉਣੀ ਉਹ ਪਾਲੋ, ਪਹਿਲੇ ਫਰਾਈ ਕਰ ਲੋ ਪਿਆਜ ਨੂੰ, ਫੇਰ ਜੋ ਆਲੂ ਪਾਣੇ, ਸ਼ਿਮਲਾ ਮਿਰਚ ਗੋਭੀ ਪਾਨੀ ਉਹਨੂੰ ਫਰਾਈ ਕਰਕੇ ਫੇਰ ਜਿੰਨੇ ਆ ਤੁਹਾਡੇ ਪਾਣੀ ਹੈਗਾ, ਸੇਵੀਆਂ ਵਗੈਰਾ ਦੀਆਂ ਕੋਲੀਆਂ ਜਿੰਨੀਆਂ ਨਾਪਨੀਆਂ ਨਾਪ ਲਓ।ਕਟੋਰੀ- ਓਨਾ ਪਾਣੀ ਪਾ ਕੇ ਤੇ ਬਣਾ ਲੋ। ਕੜਾਹੀ ਦੇ ਵਿੱਚ ਬਣਾਉਣੇ ਕੜਾਹੀ ਚ ਬਣਾ ਲੋ, ਕੁੱਕਰ ਚ ਬਣਾਉਣੇ ਆ ਕੁੱਕਰ ਚ ਬਣਾ ਲੋ।
ਅੱਛਾ। ਅੱਛਾ। ਹੋਰ। ਸਭ ਵਧੀਆ ਜੀ, ਮੈਂ ਕਿਹਾ ਵਿਹਲੀ ਬੈਠੀ ਸੀ। ਮੈਂ ਕਿਹਾ ਤੁਹਾਨੂੰ ਯਾਦ ਹੀ ਕਰ ਲਈਏ ਅਸੀਂ, ਤਾਂ ਮੈਂ ਕਿਹਾ ਚੱਲ, ਹਾਂਜੀ।
ਤਾਂ ਵਧੀਆ ਕੀਤਾ। ਮੈਂ ਸੇਵੀਆਂ ਬਣਾਂਦੀ ਪਈ ਸੀ। ਮੈਂ ਕਿਹਾ ਚੱਲ ਬਣਾ ਲਵਾਂ ਬੱਚਿਆਂ ਵਾਸਤੇ।
ਹਾਂਜੀ-ਹਾਂਜੀ ਹਾਂ, ਬੱਚਿਆਂ ਦਾ ਸਵਾਦ।
ਹਾਂ-ਹਾਂ।
ਹਾਂਜੀ, ਹੋਰ ਸੁਣਾਓ ਜੀ। ਹਾਂਜੀ ਹਾਂਜੀ ਕੋਈ ਨੀ ਕੋਈ ਨੀ ਟਰਾਈ ਕਰਾਂਗੇ ਅਸੀਂ ਜੀ
ਹਾਂ ਮੈਂ ਕਿਹਾ ਚੱਲ ਹੋਰ ਸੇਮੀਆ ਬਣਾ ਲਈ ਹੋਰ ਬਸ ਹਾਂ
ਮੈਂ ਕਿਹਾ ਛੁੱਟੀਆਂ ਪਈਆਂ ਦੀਆਂ ਹੋਣੀਆਂ ਬੱਚਿਆਂ ਦੀ ਗਏ ਨੇ ਘੁੰਮਣ ਕਿਧਰੇ ਅੱਛਾ ਅੱਛਾ ਜਾਣਾ ਨੀ ਬੱਚਿਆਂ ਨੇ ਘੁੰਮਣ
ਵੇ ਦੇਖੋ ਕਦੋਂ ਜਾਂਦੇ ਆ ਹਾਂ ਦੋ ਚਾਰ ਦਿਨ ਲਾ ਆਵਾਂਗੇ
ਹਾਂਜੀ ਹਾਂਜੀ ਵੈਸੇ ਕਿੱਥੇ ਜਾਣ ਦੀ ਸਲਾਹ ਏ ਤੁਹਾਡੀ
ਕੌਣ ਇੱਧਰ ਹੀ ਜਾਵਾਂਗੇ ਪਹਾੜਾਂ ਪਹੂੰੜਾ ਚ ਹੈਲੋ ਹੈਲੋ
ਹਾਂਜੀ
ਹਾਂ
ਅੱਛਾ ਹਾਂ ਵੇਖੋ ਜਿੱਥੇ ਬੱਚੇ ਕਹਿਣਗੇ
ਅੱਛਾ ਹਾਂ ਉਹ ਤੇ ਹੈ ਹੀ ਉਹ ਤੇ ਹੈ ਇਥੇ ਗਰਮੀ ਬੜੀ ਹੈ ਨਾ ਸੋਚ ਦੇ ਪਏ ਦੋ ਚਾਰ ਦਿਨ ਲਾ ਹੀ ਆਈ
ਹਾਂਜੀ ਹਾਂਜੀ ਮੈਂ ਹੋਇਆ ਉਹ ਬੱਚਿਆਂ ਦਾ ਮਨ ਹੋਰ ਹੋ ਜਾਂਦਾ ਹੋਵੇ ਹੋਰ ਬੱਚਿਆਂ ਨੇ ਜਾਣਾ ਬੱਚੇ ਹੁੰਦਾ ਹੋਵੇ ਘੁੰਮਣ ਨੀ ਜਾਣਾ ਹੁੰਦਾ
ਹਾਂ ਉਹ ਇਹ ਨਾ ਛੋਟਾ ਛੁੱਟੀਆਂ ਪਈਆਂ ਹੋਈਆਂ ਬੱਚੇ ਕਹਿੰਦੇ ਚਲੋ ਕਿੱਧਰੇ ਘੁੰਮਣ
ਹਾਂਜੀ ਹਾਂਜੀ, ਉਹ ਤੇ ਹੈ ਈ ਐ।
ਹਾਂ, ਹੋਰ ਘਰ ਬਹਿ ਦੇ ਬੱਚੇ ਬੋਰ ਹੀ ਹੁੰਦੇ ਪੈ ਨੇਂ।
ਹਾਂਜੀ ਹਾਂਜੀ, ਉਹ ਤੇ ਹੈਈ ਬੱਚੇ ਬੋਰ ਤੇ ਹੋ ਈ ਜਾਂਦੇ ਸਾਰੀ ਦਿਹਾੜੀ ਪੜ੍ਹਦੇ ਰਹਿੰਦੇ ਬੱਚੇ ਉਹੀ ਤੇ ਇੱਕ ਛੁੱਟੀਆਂ ਹੁੰਦੀਆਂ ਵੇ
ਛੁੱਟੀਆਂ ਨੇ ਬੱਚੇ ਜਾਣ ਦੇ
ਹਾਂਜੀ ਉਹ
ਹਾਂ, ਉਹ ਇਨਾਂ ਬੱਚ ਬੱਚਿਆਂ ਆਸਤੇ ਮੁਸ਼ਕਿਲ ਐ।
ਹਾਂ, ਹਾਂਜੀ, ਹਾਂਜੀ ਉਹ ਤੇ ਹੈ ਈਐ
ਹਾਂ।
ਅਸੀਂ ਤੇ ਦੇਖੋ ਜਾਂਣੀ ਆਂ ਬੱਚੇ ਦੇ ਕਦੀ ਹਾਂ ਕਰਦੇ ਆ, ਬੱਚੇ ਕਦੀ ਨਾ ਕਰਦੇ ਆ ਹੁਣ ਵੇਖੋ ਕੀ ਕਹਿੰਦੇ ਬੱਚੇ ਗਏ ਤੇ ਸੰਡੇ ਸੁੰਡੇ ਨੂੰ ਵਖ ਖਾਂਗੇ।
ਹਾਂ, ਅਪ ਡਾਊਨ ਨੀਂ ਕਰੋਗੇ ਫਿਰ ਤੁਸੀ
ਹਾਂਜੀ, ਹਾਂਜੀ। ਉਹ ਤੇ ਹੈ ਈਏ ਫੇਿਰ ਘਰ ਦਾ ਵੀ
ਹਾਂ ਉਹ ਤੇ ਹੈ ਈ।
ਹਾਂਜੀ, ਹਾਂਜੀ। ਉਬਰ ਤਾਂ
ਓ ਤੇ ਹੈ ਹੇ, ਅਸੀਂ ਆਪ ਸੋਚ ਕੇ ਨਿਕਲਾਂਗੇ ਫਿ ਹਾਂ
ਹਾਂਜੀ। ਉਹ ਤੇ ਹੈ ਈ ਐ, ਪਿੱਛੇ ਵੀ ਧਿਆਨ ਰੱਖ ਰਖਣਾ ਹੁੰਦਾ ਵੇ, ਫਿਰ ਹਾਂਜੀ, ਉਹੀ ਨਾਂ ਹੋਰ। ਹਾਂਜੀ।
ਘਰ ਆ ਕੇ ਕਰੋ
ਹਾਂਜੀ, ਹਾਂਜੀ। ਉਹ ਤੇ ਹੈਈ।
ਹਾਂ।
ਹੋਰ ਸੁਣਾਓ।
ਹੋਰ ਕੀ ਬਣਾਇਆ ਅੱਜ
ਅਸੀਂ ਅੱਜ ਬੰਦ ਗੋਭੀ ਬਣਾਈ ਸੀ ਅਸ ਤੇ।
ਅੱਛਾ। ਠੀਕ ਹੈ ਮਟਰ ਪਾ ਕ
ਹਾਂਜੀ, ਹਾਂਜੀ। ਮਟਰ ਪਾ ਕੇ ਬਣਾਏ ਸੀ। ਬੱਚਿਆਂ ਨੂੰ ਟੇਸਟੀ ਲੱਗਦੀ ਹੈ ਨਾ ਤੇ ਇਸ ਕਰਕੇ ਮੈਂ ਕਿਹਾ ਚਲੋ ਵਹੀ ਬਣਾ ਲੈਣਾ ਅੱਛਾ ਨਹੀਂ ਰਟੀ ਬਣਦੀ ਬਣਾਓ ਤੇ। ਹਾਂਜੀ ਅੱਛਾ, ਅੱਛਾ--ਹਾਂਜੀ, ਹਾਂਜੀ ਉਹ ਤੇ ਹੈ ਹੀ ਬੱਚੇ ਆਪਣੀ ਮਰਜੀੀ ਨਾਲ ਹੀ ਖਾਂਦੇ ਆ ਹਾਂਜੀ।
ਮੈਂ ਆਪ ਗੋਭੀ ਬਣਾਈ ਸੀ ਅੱਜ ਸਵੇਰੇ ਗ ਵੀੀ ਆਲੂ ਬਣਾਏ ਸੀ
ਅੱਛਾ ਅੱਛਾ ਤੁਸੀਂ ਕਿਵੇਂ ਬਣਾਏ ਸੀ ਗੋਭੀ ਆਲੂ ਹੈਲੋ
ਬਸ ਉਵੇਂ ਕੱਟ ਕੁਟ ਕੇ ਫ ਤੇਲ ਚ ਤੜਕਾ ਫਰਾਏ ਪਿਆਜ ਲਸਣ ਅਦਰਕ ਹਰੀ ਮਿਰਚ ਪਾ ਕੇ ਤੜਕਾ ਲਾ ਕੇ ਰੱਖ ਦਿੱਤੀ ਹਾਂ ਇੰਝੀ ਬਣਾਉਦੀ ਹ ਮੈਂ ਤੇ ਸਬਜ਼ੀ ਹਾਂ ਹਮ
ਉਹ ਤੇ ਹੈ ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਅੱਜ ਕੱਲ੍ਹ ਬੰਦਾ ਸੋਚ
ਉਹ ਇਹ ਨਾ ਕੀ ਖਾਵੇ ਕੀ ਨਾ ਖਾਵੇ ਉਹ ਬੱਚੇ ਖਾਂਦੇ ਵੀ ਨੀ ਹੈ ਗਰਮੀ ਚ ਤੇ ਕੋਈ ਚੀਜ਼ ਵੀ ਨਹੀਂੀ ਖਾਂਦੇ
ਹਾਂਜੀ ਹਾਂਜੀ ਉਹ ਤੇ ਹੈ ਹੀ ਆ
ਉਹੀ ਨਾ ਮੈਂ ਕਿਹਾ ਚੱਲ ਗੋਬ ਵੀ ਆਲੂ ਬਣਾ ਲੈਂੇ ਆ ਅੱਜ
ਹਾਂਜੀ ਹਾਂਜੀ
ਚਾਂਗੇ ਰਾਤੀ ਕੀ ਬਣਾਈ ਹੈ
ਹਾਂ ਉਹ ਤੇ ਹੈ ਹੀ ਹੈ ਬਸ ਇਝ ਹੈ
ਸ ਮੁਕੇੇ ਹੁੰਦਾ
ਹਾਂਜੀ ਹਾਂਜੀ
ਬੱਚਿਆਂ ਨੂੰ ਵਧੀਆ ਵਧੀਆ ਚੀਜ਼ਾਂ ਚਾਹੀਦੀਆਂ ਛੁੱਟੀਆਂ ਨੇ ਕੁਛ
ਹਾਂਜੀ ਹਾਂਜੀ
ਹਾਂ ਹੀ ਨਾ ਬੱਚ ਬੱਚਿਆਂ ਨੂੰ ਵਧੀਆ ਵਧੀਆ ਚੀਜ਼ਾਂ ਚਾਹੀਦੀਆਂ ਨੇ ਅੱਜ ਕੱਲ ਕਦੇ ਸੇਵੀਆਂ ਕਹਿੰਦਾ ਬਣਾ ਦੋ ਕਦੇ ਕਹਿੰਦਾ ਕਰੋਨੀ ਬਣਾ ਦੋ ਕਦੇ ਕਹਿੰਦੇ ਨੇ ਕੁਛ ਬਣਾ ਦੋ ਮੈਂ ਕਿਹਾ ਚਲ ਬਣਾ ਹੀ ਦਿੰੇ ਆ ਹਾਂ ਹੈ ਹੀ ਆ ਹਮ ਹੋਰ ਤੁਸੀਂ ਨੀ ਗਏ ਪੇਕੇ
ਬਸ ਵੇਖੋ ਗਰਮੀ ਬੜ ਏ ਨਾ ਹੁਣ ਸੋਚ ਦੇ ਆ ਸ਼ਿਮਲੇ ਸ਼ਿਮਲੇ ਹੋ ਆਈਏ।
ਸ਼ਿਮਲੇ ਜਾਓ ਤੇ ਤੁਹਾਡੇ ਤੇ ਲਾਗੇ ਪੌਟਾ ਏ ਜੋ ਵੀ ਕਿੱਧਰੇ ਵੀ ਹੋ ਆ ਹੋਰ ਹੋਰ। ਹੂੰ
ਦੇ ਹਾਂਜੀ ਹਾਂਜੀ ਹੀ ਤੇ
ਹੂੰ
ਨੇ ਆ ਸ਼ਿਮਲਾ ਹੀ ਓਹੋ ਆਗੇ
ਆਹੋ ਹੋ ਆ ਸਭ ਵਧੀਆ ਸ਼ਿਮਲੇ ਹੋ ਆ ਬੱਚਿਆਂ ਨੂੰ ਲੈ ਜਾਓ। ਅਸੀਂ ਵੀ ਦੇਖਦੇ ਹਾਂ ਕਿ ਕਿਧਰੇ ਘੁੰਮ ਆ ਹੀ ਆ।
ਉਹ ਤੇ ਹੈ ਈ ਬੰਦੇ ਨੇ ਹੋਰ ਕਿੱਥੇ ਜਾਣਾ ਹੁੰਦਾ ਵੇ। ਕੋਈ ਨੀ ਤਾਂ ਹੀ ਤੇ ਮੈਂ ਕਿਹਾ ਬੱਚੇ ਕਹਿੰਦੇ ਪਏ ਆ ਕੋਈ ਠੰਡੇ ਇਲਾਕੇ ਵਿੱਚ ਜਾਣਾ ਮੈਂ। ਤੇ ਚਲੋ ਸ਼ਿਮਲੇ ਹੀ ਘੁੰਮ ਆਨੇਂਆਂ ਉੱਥੇ ਹੀ ਹੋਯ ਆਨੇਂਆਂ।
ਹਾਂ ਉਹ ਤੇ ਹੈ ਈ ਖੁਸ਼ ਹੋ ਜਾਂਦਾ ਹੈ। ਘੁੰਮ ਦੇ ਉਹ ਤੇ ਹੈ ਈ ਹੂੰ
ਬਸ ਮਤਲਬ ਹਫ਼ਤੇ ਦੋ ਹਫ਼ਤੇ ਦਸ ਵੀਹ ਦਿਨ ਛੁੱਟੀਆਂ ਹੋਰ ਆ ਗਈਆਂ ਫਿਰ। ਬਸ ਫੇਰ ਅਸੀ ਤਾਂ ਚਲੇ ਜਾਂਨੇਂਆਂ ਉਹੀ ਤੇ ਹਾਂਜੀ-ਹਾਂਜੀ ਉਹੀਓ ਤੇ ਹਾਂਜੀ ਤਾਂਹੀਓ ਤੇ ਬੱਚੇ ਮਗਰ ਪੈਣ ਲੱਗ ਕਹਿੰਦੇ ਪਏਆਂ ਅੱਗੋ ਪੱਕਾ ਦੇਖੋ ਹੁਣ ਕਦੋਂ ਕਹਿੰਦੇ ਬੱਚੇ।
ਹਾਂ ਉਹ ਤੇ ਹੈ ਈ ਐ ਚਲੋ ਦੋ ਚਾਰ ਦਿਨ ਲਾਣੇ ਲਾ ਆਓ ਜਿਹੜੇ ਲਾਣੇ ਨੇ।
ਹਾਂਜੀ-ਹਾਂਜੀ
ਫੇਰ ਘਰ ਹੀ ਆਉਣਾ ਏ ਮੁੜ ਕੇ ਬੱਚਿਆਂ ਨੂੰ। ਫੇਰ ਆਹ ਫੇਰ ਪੜ੍ਹਾਈਆਂ ਜਾਨ ਫੇਰ ਤੇਰੀ ਉਹੀ ਸਕੂਲ ਫੇਰ ਉਹੀ ਰੂਟੀਨ ਚ ਸ਼ੁਰੂ ਹੋ ਜਾਏਗਾ ਬੱਚਿਆਂ ਦਾ।
ਹੂੰ ਉਹ ਤੇ ਹੈ ਈ ਐ ਹਾਂਜੀ ਉਹ ਤੇ ਹੈ ਈ ਐ।
ਹਾਂ ਉਹ ਹੀ ਨਾ।
ਵੇਖਨ ਲਈ ਜਾਣਾ।
ਹਾਂ ਹੂੰ ਉਹੀ ਤੇ ਬੱਚਿਆਂ ਦਾ ਇਹੀ ਤੇ ਟਾਇਮ ਹੈ ਘੁੰਮਨ ਫਿਰਨ ਦਾ।
ਹਾਂਜੀ-ਹਾਂਜੀ ਹਾਂ ਉਹ ਤੇ ਹੈ ਈ ਐ।
ਹਾਂ ਹਾਂ ਕੋਈ ਨੀ ਹੋਰ
ਹਾਂ-ਹਾਂ ਹਾਂਜੀ-ਹਾਂਜੀ ਬਸ ਪੀ ਲਈ ਚਾਹ ਤੇ ਅਸੀ ਬਸ ਵਿਹਲੀਸੀ ਮੈਂ ਕਿਹਾ ਗੱਲ ਕਰੀਏ ਤੁਹਾਡੀ ਯਾਦ ਆ ਗਈ ਸੀ ਨਾਲ ਹੀ ਮੈਂ ਕਿਹਾ ਚੱਲ ਗੱਲ ਹੀ ਕਰ ਲੈਂਨੇਂ ਹਾਂ ਹਾਂਜੀ। ਤਾਂਹ ਇਸ ਕਰਕੇ
ਹਾਂ ਉਹ ਤੇ ਆਈ ਮੈਂ ਕਿਹਾ ਚੱਲ ਮੈਂ ਵੀ ਫੋਨ ਹੋਜੇ ਵੈਸੇ ਪਾਉਦੇੇ ਹੁਣ ਤੇ ਹੁੰਦਾ ਨੀ ਆ ਹਾਂ
ਹਾਂ
ਹੋਰ
ਹੋਰ ਬਸ ਵਧੀਆ
ਹਾਂਜੀ ਹਾਂਜੀ ਬਸ ਸਭ ਵਧੀਆ ਇੱਥੇ ਵੀ ਹਾਂਜੀ ਹ ਹਜੀ ਹਾਂਜੀ ੀ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ